ਹਾਂਜੀ ਸਸ ਸ਼੍ਰੀ ਕਾਲ ਜੀ। ਹੋਰ ਠੀਕ ਹੋ? ਬਸ ਵਧੀਆ -ਵਧੀਆ। ਵਧੀਆ ਬੈਠੇ ਸੀ ਤੁਸੀਂ ਸੁਣਾਓ ਕਿਵੇਂ ਯਾਦ ਕੀਤਾ ਅੱਜ?
ਬਸ ਐਵੇਂ ਈ ਯਾਦ ਕੀਤਾ ਮੈਂ ਕਿਹਾ ਚਲੋ ਫੋਨ ਤੇ ਈ, ਬਹੁਤਾ ਚਿਰ ਹੋ ਗਿਆ ਐ। ਗੱਲ ਨੀ ਹੋਈ ਤੇ ਅੱਜ ਫੋਨ ਕਰਕੇ ਵੇਖਦੇ ਆ। ਹਾਂਜੀ ਹੋਰ ਦੱਸੋ?
ਬਸ, ਇੰਨਾ ਟੈਮ ਹੋ ਗਿਆ ਵੀ ਤੁਸੀਂ ਕੋਲ ਨੀ ਕੀਤੀ ਕੋਈ ਗੱਲ ਨੀ ਕੋਈ ਬਾਤ ਨੀ, ਮੈਂ ਕਿਹਾ ਪਤਾ ਨੀ ਕੀ ਹੋ ਗਿਆ।
ਨਈ-ਨਈ ਕੋਈ ਗੱਲ ਬਾਤ ਨੀ ਹੋਈ ਐਵੇਂ ਈ, ਮੈ ਥੋੜ੍ਹਾ ਬਿਜੀ ਸੀ ਨਾ ਇਸ ਲਈ।
ਹੂੰ
ਹੂੰ ਹੋਰ ਦੱਸੋ?
ਹੋਰ ਬਸ ਵਧੀਆ ਵਧੀਆ, ਵਧੀਆ ਵਧੀਆ। ਹਾਂਜੀ ਨਾਸ਼ਤਾ ਵਗੈਰਾ ਕਰ ਲਿਆ ਅੱਜ ਅਸੀਂ ਬਾਹਰੋਂ ਹੀ ਲੈ ਕੇ ਆਏ ਸੀਗਾ। ਐਨਾ ਬੱਚਿਆਂ ਬੱਚੇ ਕਹਿ ਰਹੇ ਸੀ ਕਿ ਬੀ ਬਾਹਰ ਦਾ ਹੀ ਖਾਣਾ ਅਸੀ ਤੇ ਫਿਰ ਉਹਨਾਂ ਵਸੇ ਅੱਜ ਬਾਹਰੋਂ ਹੀ ਲੈ ਕੇ ਆਏ ਸੀ ਜੋ ਵੀ ਉਹਨਾਂ ਨੇ ਖਾਣਾ ਐ। ਇੱਕ ਬੱਚੇ ਨੇ ਖਾਏ ਐ, ਉਹ ਕੀ ਕਹਿੰਦੇ ਨੇ ਇੱਕ ਨੇ ਖਾਣੇ ਸੀ ਕੜੀ ਚਾਵਲ, ਤੇ ਇੱਕ ਨੇ ਖਾਣੇ ਸੀ ਕੜੀ ਕਚੋਰੀ ਖਾਣੀ ਸੀ, ਤੇ ਉਹ ਇਨਾਂ ਵਸੇ ਲੈ ਕੇ ਕੇ ਆਈ ਮੈਂ, ਹਾਂ।
ਚਲੋ ਵਧੀਆ ਗੱਲ ਏ ਬਾਹਰ ਦਾ ਵੀ ਖਾਣਾ ਚਾਹੀਦਾ ਕਦੇ -ਕਦੇ।
ਹਾਂ ਉਹੀ ਨਾ, ਮੈਂ ਕਿਹਾ ਚਲੋ ਤੁਸੀਂ ਖਾਓ। ਮੈਂ ਕਿਆ ਖਾਓ ਤੁਸੀਂ ਜੋ ਖਾਣਾ ਐ। ਜਿਵੇਂ ਖਾਣਾ ਜੋ ਕਰਨਾ ਤੁਸੀਂ ਕਰੋ ਵੀ ਤੁਹਾਡਾ ਟੈਮ ਤੁਸੀਂ ਆਏ ਵੇ ਓ, ਹਨਾ। ਤਾਂ ਕਰਕੇ ਮੈਂ ਵੀ ਫੇਰ ਕੁਛ ਕੁਛ ਨੀ ਖਾ ਕਹਿੰਦੀ ਇਹਨਾਂ ਨੂੰ, ਜੋ ਇਨਾਂ ਨੇ ਬਾਹਰ ਦਾ ਖਾਣਾ ਹੁੰਦਾ ਇਨਾਂ ਨੂੰ ਲਿਆ ਦਿੰਦੀ ਆ ਮੈਂ, ਬੀ ਤੁਸੀਂ ਜੋ ਖਾਣਾ ਤੁਸੀਂ ਖਾ ਲੋੋ।
ਹਾਂਜੀ ਹਾਂਜੀ ਬਸ।
ਖੁਸ਼ ਰਹੋ ਤੁਸੀਂ ਐਥੋ ਕੁੜ ਕੇ ਨਾ ਜਾਣਾ।
ਸਹੀ ਗੱਲ ਐ।
ਹਾਂਜੀ ਹਾਂਜੀ, ਹੋਰ ਬਸ ਤੁਸੀਂ ਸੁਣਾਓ ਕੀ ਕਰ ਰਹੇ ਸੀ। ਏਹ ਟਿਕਦੀ ਨੀ ਵੇਲੀ ਵਿੱਚ ਨਾ ਵੜਿਓ। ਅੱਛਾ ਹੋਰ, ਤੁਹਾਡਾ ਅੱਛਾ ਅੱਛਾ ਕੀ ਬਣਾ ਲਿਆ ਤੁਸੀਂ ਅੱਜ?
ਅੱਜ ਅਸੀਂ ਪਨੀਰ ਦੀ ਭੁਰਜੀ ਬਣਾਈ ਸੀ ਸਵੇਰੇ।
ਵਾਹ ਜੀ ਵਾਹ ਪਨੀਰ ਦੀ ਭੁਰਜੀ। ਫੁੱਲ-ਫੁੱਲ ਪ੍ਰੋਟੀਨ ਦਾ ਨਾਸ਼ਤਾ।
ਹੂੰ, ਤੇ ਨਾਲੇ ਚਾਹ ਪੀਦੀ ਸੀ ਉਹਦੇ ਨਾਲ।
ਹਾਂਜੀ ਹਾਂਜੀ। ਹਾਂ ਐਤੇ ਹੈਗਾ। ਮਤਲਬ -ਮਤਲਬ ਨਾ ਬੜੀ ਸੁਵਾਦ ਜਿਹੀ ਲੱਗਦੀ ਏ ਮੈਂ ਹੁਣੇ ਨਾ ਹੁਣੇ ਮਤਲਬ ਆਪਣੀ ਫਰੈਂਡ ਨਾਲ ਗੱਲ ਕਰ ਰਹੀ ਸ ਸੀ, ਤੇ ਉਨੇ ਕਿਹਾ ਸੀ ਬਈ ਅਸੀਂ ਆਟ ਅੰਡਿਆਂ ਦੀ ਭੁਰਜੀ ਬਣਾਈ ਐ ਤੇ ਅਸੀਂ ਤੇ ਮਤਲਬ ਖਾਂਦੇ ਨੀ ਤੇ ਅਸੀਂ ਆਂਡਾ ਵਗੈਰਾ ਕੁਛ ਨੀ ਖਾਂਦੇ ਨਾ ਅਸੀਂ ਬਿਲਕੁਲ ਨ੍ਹੀਂ ਖਾਂਦੇ। ਤੇ ਉਹਨੇ ਦੱਸਿਆ ਬੀ ਅਸੀਂ ਆਂਡਿਆਂ ਦੀ ਭੁਰਜੀ ਬਣਾਈ ਆ ਮੈਨੂੰ ਨਾ ਉਹਦੀ ਸੁਣ ਸੁਣ ਕੇ ਕੁਛ ਹੋ ਰਿਹਾ ਸੀਗਾ ਮੈਂ ਖਾ ਲਾਂ। ਬਟ ਨੀਂ ਅਸੀਂ ਨ੍ਹੀਂ ਖਾਂਦੇ ਬਿਲਕੁਲ ਵੀ। ਮਤਲਬ ਇਹ ਹੁੰਦਾ ਨਾ ਦੇਖਣ ਚ ਸੁਣਨ ਅਲੱਗ ਲੱਗਦਾ ਪਰ ਨਾ ਅੰਧਰੋਂ ਜੀ ਜਿਆ ਖ਼ਰਾਬ ਹੁੰਦਾ।
ਹਾਂਜੀ ਹਾਂਜੀ ਏ ਤਾਂ ਹੈ।
ਨ੍ਹੀਂ ਖਾਇਆ ਜਾਂਦਾ ਮੀਟ ਨਾਲ ਬਿਲਕੁਲ ਵੀ ਨ੍ਹੀ। ਅਸੀਂ ਆਪਣਾ ਹਾਂਜੀ ਕੁਛ ਖਾਣਾ ਹੁੰਦਾ ਬੱਚੇ ਕੈਂਦੇ ਆ ਬਈ, ਬੱਚੇ ਦਾ ਕਈ ਵਾਰੀ ਮਨ ਕਰ ਜਾਂਦਾ ਬਈ ਬੱਚੇ ਬੱਚੇਸ ਰੈਂਦੇ ਨੇ। ਕਈਆਂ ਦੇ ਘਰ ਬਨ੍ਹਦਾ ਕਈਆਂ ਦੇ ਘਰ ਨਈਂ ਬਨ੍ਹਦਾ। ਤੇ ਬੱਚੇ ਕਈ ਵਾਰ ਕੈਂਦੇ ਨੇ ਬਈ ਉਹਨਾਂ ਨੇ ਐ ਬਣਾਇਆ, ਉਹ ਬਣਾਇਆ ਮੈਂ ਫਿਰ ਇਹਨਾਂ ਨੂੰ ਕੱਠੇ ਥੱਲੇ ਆ ਕੇ ਦੇਣੀ ਆਂ।
ਅੱਛਾ ਅੱਛਾ।
ਆਪਣਾ ਫਰਾਈ ਕਰਕੇ ਬਣਾ ਕੇ ਦੇਣੀ ਆਂ, ਮੈਂ ਇਨ੍ਹਾਂ ਨੂੰ ਓਦਾ ਨਾਮ ਲੈ ਕੇ ਕੈਣੇ ਬਈ ਆ ਉਹੀ ਚੀਜ਼ ਐ ਜੋ ਉਹਨਾਂ ਨੇ ਬਣਾਈ ਐ।
ਕਟਲ ਤਾਂ ਤੁਸੀਂ ਯਾਦ ਕਰਾਤਾ, ਕਟਲ ਸਾਡੇ ਕੱਲ੍ਹ ਬਣਿਆ ਸੀ।
ਅੱਛਾ ਅੱਛਾ, ਕੱਲ ਬਣਾਇਆ ਸੀ ਤੁਸੀਂ ਕਠਹਲ ਫੇਰ ਸਾਨੂੰ ਪੱਕਾ ਪੂਰੀ ਉਹ ਲੀਲਿੰਗ ਆਈ ਹੋਣੀ ਆ।
ਹਾਂਜੀ ਹਾਂਜੀ, ਉਹੀ ਆ ਹੁੰਦੀ
ਹਾਂ ਔਰ ਐ ਵੀ ਆਈਡੀਆ ਨਾ ਮੈਨੂੰ ਉੱਥੇ ਨਾ ਇੱਕ ਪਿੱਛੇ ਉਹ ਚਲਿਆ ਸੀ ਅਹ ਦਾਸੀ ਕਿ ਰਾਣੀ ਇੱਕ ਸੀਰੀਅਲ ਨੀ ਚਲਿਆ ਸੀਗਾ।
ਹਾਂਜੀ ਹਾਂਜੀ।
ਹੁਣੇ ਪਿੱਛੇ ਤੇ ਓਦੇ ਚ ਇੱਕ ਐਕਟਰੈਸ ਹੈਗੀ ਸੀ ਅਨੁਸ਼ਕਾ ਸੇਨ। ਓਨੇਂ ਝਾਂਸੀ ਕ ਰਾਣੀ ਦਾ ਨਾ ਰੋਲ ਨਿਭਾਇਆ ਸੀ ਓਦੇ ਵਿੱਚ ਮਤਲਬ ਓਦਾ ਰੋਲ ਕੀਤਾ ਸੀ, ਐਕਟ ਕੀਤਾ ਸੀ ਓਦਾ ਤੇ ਓਨੇ ਬਣਾਏ ਸੀ ਜਦ ਅੰਗਰੇਜ਼ ਕਹਿ ਰਹੇ ਸੀ ਵੀ ਸੀ ਨਾ ਉਹ ਖਾਣੇ ਆ ਬੱਕਰੇ ਤੇ ਉਹਨੇ ਕਠਹਲ ਬਣਾ ਕੇ ਦਿੱਤਾ ਸੀ ਉਹਨਾਂ ਨੂੰ। ਹਾਂ। ਤੇ ਉਹਨਾਂ ਨੂੰ ਪਤਾ ਨ੍ਹੀਂ ਚਲਿਆ ਸੀ ਮੈਂ ਸੀਰੀਅਲ ਦੇਖ ਰੀ ਸੀ ਨਾ ਉਸ ਟਾਈਮ ਤੇ ਫਿਰ ਮੈਨੂੰ ਉਥੋਂ ਆਈਡੀਆ ਆਇਆ ਦਾ ਮੈਂ ਕਿਆ ਹੁਣ ਮੈਂ ਬੱਚਿਆਂ ਨਾਲ ਵੀ ਇਹੀ ਕਰਨਾ।
ਅੱਛਾ ਅੱਛਾ, ਚਲੋ ਵਧੀਆ ਗੱਲ ਏ।
ਇਹੀ ਕਰਨਾ।
ਬੱਚਿਆਂ ਨੂੰ ਕਿਹੜਾ ਪਤਾ ਲੱਗਣਾ।
ਹਾਂ ਉਹੀ ਐ ਨਾ ਬੱਚਿਆਂ ਨੂੰ ਕਿਹੜਾ ਪਤਾ ਲੱਗਣਾ ਉਹ ਹਜੇ ਬ ਬੱਚੇ ਨੇ ਹਜੇ ਉਹਨਾਂ ਦਾ ਉਹ ਕਰਨਾ ਜੋੇ ਉਹਨਾਂ ਨੂੰ ਸਮਝ ਨ੍ਹੀਂ ਹੈਗੀ ਨਾ। ਜਦ ਇਹਨਾਂ ਨੇ ਵੱਡੇ ਹੋਣਾ ਨਾ ਤੇ ਇਹਨਾਂ ਨੇ ਫਲ-ਫਰੂਟ ਵੀ ਨ੍ਹੀ ਖਾਣਾ ਇਹ ਤੇ ਛੱਡੋ, ਇਹਨਾਂ ਨੇ ਉਹ ਵੀ ਚੀਜ਼ ਨ੍ਹੀਂ ਖਾਣੀ।
ਉਹੀ ਤੇ ਨਾ ਇਹਨਾਂ ਨੂੰ ਜੋ ਦੱਸ ਦੇਣਗੇ ਉਹੀ ਚੀਜ਼ ਮੰਨ ਲੈਣਗੇ ਐ ਤੇ
ਹਾਂ ਜੋ ਇਹਨਾਂ ਨੂੰ ਦੱਸ ਦੇਣਾ ਇਹਨਾਂ ਨੇ ਉਹੀ ਮੰਨਣਾ ਸਹੀ ਗੱਲ ਐ ਹਂ ਤਾਂ ਕਰਕੇ। ਹਾਂਜੀ ਸਭ ਵਧੀਆ, ਤੁਸੀਂ ਸੁਣਾਓ ਤੁਹਾਡਾ ਉੱਧਰ ਸਭ ਠੀਕ ਐ?
ਹਾਂਜੀ ਹਾਂਜੀ ਸਭ ਵਧੀਆ ਨੇ ਇੱਥੇ।
ਹੋਰ ਮੌਸਮ ਵਗੈਰਾ ਕਿੱਦਾਂ ਅੰਦਰ ਦਾ।
ਮੌਸਮ ਤਾਂ ਬਹੁ ਵਧੀਆ ਹੋ ਰਿਹਾ ਇੱਥੇ ਨਾ ਜ਼ਿਆਦਾ ਧੁੱਪੇ ਏ ਨਾ ਜ਼ਿਆਦਾ ਧੁੱਪ ਏ ਨਾ ਜ਼ਿਆਦਾ ਗਰਮੀ ਨਾ ਮੀਂਹ ਨਹੀਂ ਇਹ ਮਤਲਬ ਚੰਗਾ ਮੌਸਮ ਹੋਇਐ ਜ ਜੀ ਜਿਹਾ ਲੱਗ ਰਿਹਾ ਇਹਦੇ 'ਚ ਕੰਮ ਕਰਨ 'ਚ ਵੀ ਮਜ਼ਾ ਆ ਰਿਹੈ।
ਹਾਂ
ਵਧੀਆ ਹੋ ਰਿਹੈ ਮੌਸਮ ਹਮ। ਹੋਰ ਤੁਸੀਂ ਦੱਸੋ ਤੁਸੀਂ ਕਰ ਲਿਆ ਨਾਸ਼ਤਾ ਵਗੈਰਾ।
ਨਾਸ਼ਤਾ ਵਗੈਰਾ ਹਾਂਜੀ ਬਸ ਉਹੀ ਬੱਚੇ ਕਹਿ ਰਹੇ ਸੀ ਨਾ ਕਿ ਬਾਹਰ ਦਾ ਖਾਣੈ। ਤੇ ਉਹੀ ਇਹਨਾਂ ਨੂੰ ਮੈਂ ਬਾਹਰ ਦਾ ਹੀ ਲਿਆ ਕੇ ਦਿੱਤਾ ਸੀ ਅੱਜ
ਅੱਛਾ ਅੱਛਾ ਚਲੋ ਵਧੀਆ ਗੱਲ ਏ ਹੋਰ ਦੱਸੋ ਤੁਸੀਂ
ਹੋਰ ਬਸ ਵਧੀਆ ਬੈਠੇ ਸੀ ਤੁਸੀਂ ਸੁਣਾਓ ਕੀ ਕਰ ਰਹੇ ਸੀ।
ਬਸ ਅਸੀਂ ਵੀ ਵਿਹਲੇ ਹਾਂ।
ਅੱਛਾ।
ਹਾਂ
ਹੋਰ ਕਿਦਰੇ ਘੁੰਮਣ ਵਗੈਰਾ ਨਹੀਂ ਗਏ ਆ ਗਏ ਨੇ ਤੁਹਾਡੀ ਵਾਈਫ ਗਏ ਹੋਏ ਸੀ ਉੱਥੇ
ਨਹੀਂ ਪਰਸੋਂ ਆਣਗੇ ਉਹ।
ਅੱਛਾ ਅੱਛਾ ਇਹ ਵੀ ਵਧੀਆ ਹੈਨਾ ਚਲੋ ਫਿਰ ਘਰ ਦੀ ਰੋਟੀ ਰੋਟੀ ਮਿਲੇਗੀ ਤਾਂਨੂੰ
ਹਾਂ ਇਹ ਤਾਂ ਹੈ।
ਹੈ ਨਾ ਹ
ਹਮ ਹਮ
ਹੋਰ ਸੁਣਾਓ
ਬਸ ਵਧੀਆ ਨੇ ਮੈਂ ਕਿਹਾ ਚਲੋ ਕੋਲ ਕਰਕੇ ਵੇਖਾਂ।
ਹਾਂਜੀ ਹਾਂਜੀ ਹਾਂਜੀ ਐ ਵੀ ਵਧੀਆ। ਤੁਸੀਂ ਯਾਦ ਕਰ ਲੈਂਦੇ ਹੋ ਬਈ ਅੱਜ ਕੱਲ ਕਿਸੇ ਨੂੰ ਇੰਨਾ ਟਾਈਮ ਨੀ ਮਿਲਦਾ ਹੈਨਾ ਕਿਸੇ ਨੂੰ ਯਾਦ ਕਰਨ ਦਾ ਤਾਂ ਕਰਕੇ ਹਮ
ਹੋਰ ਕੀ
ਤਾਂ ਹੀ ਮੈਂ ਕਿਹਾ ਚੱਲ, ਹਾਂਜੀ।
ਹੋਰ ਸਟੱਡੀ ਕਿੱਦਾਂ ਚੱਲ ਰਹੀ ਹੈ ਤਾਡੀ ਸਟੱਡੀ ਕਿੱਦਾਂ ਚੱਲ ਰਹੀ ਹੈ ਤਾਡੀ।
ਸਟੱਡੀ ਵਧੀਆ ਵਧੀਆ ਵਧੀਆ
ਅੱਛਾ ਅੱਛਾ ਚਲੋ ਵਧੀਆ ਵੈਸੇ ਫੇਰ ਹੋਰ ਦੱਸੋ।
ਹੋਰ ਵਧੀਆ ਬਸ।
ਹੋਰ ਕਿਤੇ ਘੁੰਮਣ ਵਗੈਰਾ ਨਹੀਂ ਗਏ।
ਘੁੰਮਣ ਵਗੈਰਾ ਨਾ ਜੀ ਕਿੱਥੇ ਨੀ ਗਏ। ਕਿਉਂਕਿ ਬੱਚੇ ਉਹ ਸਨ, ਬੱਚੇ ਨਿਕਲਣ ਨੀ ਦਿੰਦੇ ਬਾਹਰ ਤੇ ਬਾਹਰ ਲੈ ਕੇ ਜਾਓ ਤੇ ਇਹਨਾਂ ਨੂੰ ਗਰਮੀ ਇਨੀ ਲੱਗਦੀ ਹੈ ਤੇ ਘਰ ਬਠਾਓ ਤੇ ਇਹਨਾਂ ਨੂੰ, ਇਹ ਬੋਰ ਹੋ ਜਾਂਦੇ ਨੇ ਕਿਸੇ ਦੇ ਘਰ ਲੈ ਜਾਓ ਤੇ ਬੱਚੇ ਹੁੰਦੇ ਉੱਥੇ ਤੇ ਉਹ ਬੱਚੇ ਲੜ ਪੈਂਦੇ ਨੇ
ਹਾਂਜੀ ਬਸ ਬੱਚਿਆਂ ਦਾ ਵੀ
ਮੈਂ ਕਹਿਣ ਹਾਂ ਤੇ ਇਹਨਾਂ ਨੂੰ ਮੈਂ ਕਹਿਣੀ ਆਂ ਤੁਸੀਂ ਜੋ ਕਰਨੈ ਉਸੀਂ ਮੇਰੇ ਨਾਲ ਕਰ ਲਓ
ਹਮ
ਮੈਨੂੰ ਕਦੀ ਘੋੜਾ ਬਨਾਦੇ ਨੇ ਕਦੀ ਕੁਛ ਕਰਦੇ ਨੇ ਕਦੀ ਕੁਛ ਕਰਦੇ ਨੇ ਮੈਂ ਜਦੋ ਲੇਟਾਂ ਨਾ ਮੇਰੀ ਟੰਗਾਂ ਦੇ ਉੱਤੇ ਆ ਕੇ ਦੀ ਦਾ ਛੋਟਾ ਦਾ ਮੁੰਡਾ ਟੰਗਾਂ ਦੇ ਉੱਤੇ ਚੜ ਜਾੇਗਾ ਬਈ ਮੈਨੂੰ ਹੁਣ ਝੂਟੇ ਖਰਾ
ਹਮ ਅੱਛਾ ਉਹ ਘਾਟੀ ਘੋੜਾ ਜੇੜਾ ਹੁੰਦਾ।
ਹਾਂ ਹਾਂ ਉਹ ਕੈਂਦਾ ਬਈ ਮੈਨੂੰ ਝੂਟੇ ਕਰਾ ਮੈਨੂੰ, ਟੰਗਾਂ ਦੇ ਉੱਤੇ ਝੜਾਈ ਰੱਖ ਬਸ।
ਬ ਬੱਚਿਆਂ ਨਾਲ ਅੱਸੀ ਵੀ ਬੱਚੇ ਬਨ ਜਾਨੇ ਆਂ।
ਹਾਂ, ਓਹੀ ਚੀਜ਼ ਨਾ।
ਹੂੰ, ਹੋਰ ਦੱਸੋ ਤੁਸੀਂ?
ਬਸ ਵਦੀਆ -ਵਦੀਆ ਤੁਸੀਂ ਸੁਣਾਓ ਬਈ ਕੀ ਤਾਡਾ ਚਾਲ ਰੇਆ? ਕੀ ਸਿਸਟਮ ਐ, ਹੋਰ ਆਜੋ ਏਦਰ ਆ ਜੋ ਘੁੰਮਣ ਲਾਜੋ
ਕੋਈ ਨੀ ਆਵਾਗੇ। ਪਰਸੋਂ ਲੱਗੇਗਾ ਸਾਡਾ ਗੇੜਾ, ਹੂੰ ਵਾਈ ਫਲੂ ਵਾਈਫ ਨੂੰ ਲੇਨ ਜਾਨਾ ਏ ਨਾ, ਤੇ ਪਰਸੋਂ ਲੱਗੇਗਾ ਗੇੜਾ ਫੇਰ ਦੇਖਾਂਗੇ।
ਆਂਜੀ ਆਂਜੀ ਐਦਰ ਜ਼ਰੂਰ ਆ ਕੇ ਜਾਣਾ ਭਾਜੀ, ਐਧਰ ਫਿਰ ਐਦਰ ਚੱਲਾਂਗੇ ਬੱਚਿਆਂ ਨੂੰ ਲੈ ਚੱਲਾਂਗੇ, ਫਿਰ ਸਾਰੇ ਇਕੱਠੇ ਹਨਾ।
ਹਾਂਜੀ -ਹਾਂਜੀ- ਹਾਂਜੀ।
ਹਾਂਜੀ ਈ।
ਹੋਰ ਐਦਾ ਘੁੰਮਣਾ ਵੀ ਹੋਜੇਗਾ, ਨਹੀਂ ਤਾਂ ਘਰੋ
ਘੁੰਮ ਲੈਣਗੇ ਏ ਤੇ ਤੁਹਾਡੀ ਵਾਈਫ ਦਾ ਵੀ ਮੂਡ ਥੋੜਾ ਅੱਛਾ ਹੋ ਜਾਏਗਾ। ਤੇ ਐਦਰ ਅਸੀਂ ਵੀ ਥੋੜਾ ਬਾਰ ਨਿਕਲਾਂਗੇ, ਮਹੀਨਾ ਕੁ ਹੋ ਗਿਆ, ਬੱਚਿਆਂ ਨੂੰ ਕਿਤੇ ਲੈ ਕੇ ਹੀ ਨਹੀਂ ਗਏ। ਐਨਾ ਪਾਰਕ ਪੂਰਕ ਹੀ ਲੈ ਕੇ ਗਏਂ ਆਂ ਬਸ ਇੰਨਾ
ਇਸ ਬਾਨੇ ਘੁੰਮਣਾ ਵੀ ਹੋ ਜੇ ਗਾ ਤੇ ਮਿਲ ਵੀ ਲਵਾਂਗੇ ਇੱਕ ਦੂਜੇ ਨੂੰ ਹਨਾ।
ਆਂਜੀ -ਆਂਜੀ।
ਹਾਂਜੀ ਹੋਰ ਦੱਸੋ?
ਹੋਰ ਸਭ ਵਧੀਆ ਬਸ, ਤੁਸੀਂ ਸੁਣਾਓ ਠੀਕ ਓ? ਓਦਰਲਾ ਸਭ ਠੀਕ ਐ ਮੌਸਮ ਵਗੈਰਾ।
ਹੁਣ ਦੁਪੈਰੇ ਦਾ ਦੁਪੈਰ ਦਾ ਕੀ ਪ੍ਰੋਗਰਾਮ ਐ, ਕੀ ਖਾਣਾ ਕੀ ਬਣਾਣਾ ਤੁਸੀਂ?
ਦੁਪੈਰੇ ਦੇਖਦੇ ਆਂ, ਹੁਨੇ ਨੇ ਤਾਂ ਵੈਸੇ ਨਾਸ਼ਤਾ ਵਗੈਰਾ ਕੀਤਾ ਸੀ ਥੋੜ੍ਹੀ ਦੇਰ ਪੈਂਲਾ। ਦੁਪੈਰੇ ਦੀ ਤਾ ਹਲੇ ਲੰਬੀ ਪਈ ਏ। ਦੇਖਾਂਗੇ ਕੀ ਬਣਾਨਾ ਏ, ਕੀ ਖਾਣਾ ਐਂ ਵੈਸੇ ਨਾਸ਼ਤਾ ਲੇਟ ਈ ਕੀਤਾ ਸੀ ਨਾ ਤੇ ਅ ਲੇ ਭੁੱਖ ਨੀ ਹੈਗੀ।
ਅੱਛਾ -ਅੱਛਾ। ਅਸੀਂ ਵੀ ਅਜ ਥੋੜਾ ਨਾਸ਼ਤਾ ਲੇਟ ਹੀ ਕੀਤਾ ਸੀ, ਅਹੀ ਮਤਲਬ ਸਾਡੇ ਗਿਆਰਾਂ ਵਜੇ ਤੱਕ ਤੇ ਫਿਰ ਤਾਂ ਕਰਕੇ ਸਾਡਾ ਵੀ ਮਨ ਨੀ ਹੈਗਾ, ਕਿ ਕੁਛ ਹੋਰ ਖਾਈਏ। ਫਿਰ ਉ ਤਲਿਆ ਦਾ ਖਾ ਲਿਆ ਨਾ, ਸਵੇਰੇ ਚਾਵਲ ਵਗੈਰਾ ਖਾ ਲਏ ਕਚੋੜੀ ਵਗੈਰਾ ਖਾ ਲਏ ਪਰੌਂਠੀਆਂ ਵਗੈਰਾ। ਤੇ ਉ ਫਿਰ ਬੜਾ ਹੈਵੀ ਜੇਆ ਲੱਗਦਾ ਬੜਾ ਹੈਵੀ-ਹੈਵੀ ਫੀਲ ਹੁੰਦਾ।
ਲੱਗੂਗੀ ਹੁਣ
ਆਂਜੀ
ਮੈਂ ਕੇਆ ਹੈਵੀ ਨਾਸ਼ਤਾ ਕਰ ਲਿਆ, ਨਹੁਣ ਤਾਂ ਦੋ ਤਿੰਨ ਵਜੇ ਭੁੱ
ਹਾਂ ਹਾਂਜੀ- ਹਾਂਜੀ- ਹਾਂਜੀ ਓਹੀ- ਓਹੀ।
ਹਾਂਜੀ ਹੋਰ ਦੱਸੋ?
ਹੋਰ ਬਸ ਵਦੀਆ, ਸੋਚ ਰਈ ਆਂ, ਬੱਚੇ ਬੁਲਾ ਰਏ ਨੇ ਮੈਂ ਕਿਆ ਹੁਨੇ ਆਂਨੀ ਆਂ, ਤੁਸੀਂ ਰੁਕੋ, ਖੈਰ ਹੁਨ ਜਾਣਾ ਤਾਂ ਪਏਗਾ ਈ ਬੱਚਿ ਓਨਾਂ ਦੀ ਗੱਲ ਨਾ ਸੁਨੋ ਨਾ, ਫਿਰ ਰੁੱਸ ਜਾਂਦੇ ਨੇ, ਫਿਰ ਫੀਲ ਹੁੰਦਾ ਬੜਾ ਕਿ ਰੁੱਸ ਗਏ ਨੇ।
ਹਾਂਜੀ- ਹਾਂਜੀ, ਚਲੋ ਤੁਸੀ ਕਰਲੋ ਉਨਾਂ ਲਈ
ਹਾਂ ਮੈਂ, ਹਾਂ- ਹਾਂ ਮੈਂ ਕਰਨੀ ਆਂ, ਵੇਖਾਂ ਕੀ ਕੇਹ ਰਏ ਨੇ।
ਹਾਂਜੀ- ਹਾਂਜੀ, ਚਲੋ ਠੀਕ ਐ ਜੀ, ਓਕੇ ਜੀ, ਸ਼ਸੀ ਕਾਲ।
ਓਕੇ, ਸਸ ਸ੍ਰੀ ਕਾਲ ਜੀ।